ਹਾਂ ਜੀ।
ਸ਼ਸ਼ੀ ਅਕਾਲ ਜੀ। ਹੋਰ ਕੀ ਹਾਲ ਚ ਤੁਹਾਡਾ?
ਹਾਂਜੀ ਵਧੀਆ। ਤੁਸੀਂ ਦੱਸੋ ਕਿੱਦਾਂ ਹੋ?
ਵਧੀਆ ਜੀ ਵਧੀਆ ਜੀ। ਹੋਰ ਘਰ ਸਭ ਠੀਕ ਨੇ?
ਹਾਂਜੀ ਸਭ ਵਧੀਆ। ਤੁਸੀਂ ਸੁਣਾਓ ਇੱਧਰ ਠੀਕ ਏ ਸਾਰੇ?
ਹਾਂਜੀ- ਹਾਂਜੀ। ਬਿਲਕੁਲ ਫਸਟ ਕਲਾਸ ਜੀ।
ਹੋਰ ਖਾ ਲਿਆ ਖਾਣਾ ਵਗੈਰਾ?
ਹਾਂਜੀ, ਬਸ ਉਹਨੇ ਥੋੜ੍ਹੀ ਦੇਰ ਹੀ ਖਾਣਾ ਖਾ ਕੇ ਹਟੇ ਸੀ। ਤੁਸੀ ਖਾ ਲਿਆ ਏ?
ਨਹੀਂ, ਮੈਂ ਹੋਜੇ ਸਬਜ਼ੀ ਬਣਾ ਰਹੀ ਆ।
ਅੱਛਾ, ਲੇਟ ਹੋ ਗਿਆ ਅੱਜ।
ਹਾਂਜੀ, ਬਸ ਕੱ ਛੁੱਟੀ ਆ ਤਾਂ ਫਿਰ ਉਹਦੇ ਕਰਕੇ।
ਅੱਛਾ ਅੱਛਾ ਤਾਂ ਕਰਕੇ।
ਸ਼ੋਪ ਏ ਨਾ ਤਾਂ ਉਹਦੇ ਕਰਕੇ ਫਿਰ ਥੋੜਾ ਜਾ ਟਾਈਮ ਲੱਗ ਜਾਂਦਾ ਏ।
ਹਾਂ ਨਹੀਂ ਉਹ ਵੀ ਜ਼ਰੂਰੀ ਐ।
ਹਾਂਜੀ
ਅੱਛਾ ਅੱਛਾ ਚਲੋ ਵਧੀਆ ਹੈਗਾ। ਔਰ ਸਭ ਠੀਕ ਨੇ ਅੰਕਲ ਆਂਟੀ ਘਰ।
ਹਾਂਜੀ ਸਭ ਵਧੀਆ ਬਸ। ਮੈਂ ਉਹੀ ਸੋਚਦੀ ਸੀ ਤੇ ਮੈਂ ਕਿਹਾ ਵੀ ਅੱਜ-ਕੱਲ੍ਹ ਦੇਖੋ ਫੈਮਲੀਜ਼ ਦੇ ਵਿੱਚ ਕਿਵੇਂ ਹਨਾ ਬੱਚਿਆਂ ਕੋਲ ਵੀ ਇੱਕ ਦੂਸਰੇ ਦੇ ਲਈ ਟਾਈਮ ਨੀ ਹੈਗਾ ਬਿਲਕੁਲ ਵੀ।
ਹਾਂ ਵੋ ਹੋਤਾ ਤਾਂ ਪਹਿਲੇ ਦੇਖੋ ਕਿੰਨੇ-ਕਿੰਨੇ ਸਾਰੇ ਲੋਕੀ ਪੂਰੇ ਦੇ ਕਿੰਨੇ ਮਤਲਬ ਸਮਝੋ ਜੇ ਚਾਰ ਭਰਾ ਨੇ ਅੱਗੋਂ ਉਹਨਾਂ ਦਾ ਫੈਮਿਲੀ ਹੋ ਗਈ। ਤੇ ਮਾਂ ਪਿਓ ਹੋ ਗਏ। ਕਿੰਨਾ-ਕਿੰਨੇ ਵੱਡੇ ਪਰਿਵਾਰ ਹੁੰਦੇ ਸੀ। ਤੇ ਥੋੜ੍ਹਾ ਅੱਛਾ ਲੱਗਦਾ ਸੀ। ਗੱਲਬਾਤ ਵਾਸਤੇ ਵੀ ਕਿੰਨੇ ਲੋਕੀ ਆਉਂਦੇ ਸੀ ਮਤਲਬ ਮੈਂ ਕਹਿੰਣੀ ਹਾਂ ਭਾਵੇਂ ਵੀਹ ਬੰਦੇ ਹੁੰਦੇ ਸੀ। ਉਹਦੇ ਵਿੱਚੋਂ ਆਪਸ ਵਿੱਚ ਇੱਕ- ਦੋ ਨਾਲ ਤਕਰਾਰ ਵੀ ਹੋਏ। ਪਰ ਔਰਾਂ ਨਾਲ ਤੇ ਗੱਲ ਹੁੰਦੀ ਸੀ ਨਾ ਬਈ ਇਹ ਤੇ ਹੁੰਦਾ ਹੀ ਹੈ। ਚਲੋ ਜਿੰਨੇ-ਜਿੰਨੇ ਭਾਂਡੇ ਹੋਣਗੇ ਉਨੇ ਵੱਜਣਗੇ। ਇਹ ਤੇ ਗੱਲ ਹੈਗੀ ਏ।
ਇਹ ਤਾਂ ਹੈ।
ਸੁੱਖ ਵੀ ਤਾਂ ਹੁੰਦਾ ਸੀ ਨਾ ਕਿੰਨਾ।
ਹੋਰ ਕਿਆ।
ਅੱਜ-ਕੱਲ ਤੁਸੀਂ ਦੇਖੋ ਕੀ ਹਾਲ ਹੋਇਆ ਪਿਆ। ਹੁਣ ਤੇ ਸਿੰਗਲ-ਸਿੰਗਲ ਫੈਮਲੀਆਂ ਨੇ ਤਾਂ ਵੀ ਉਹੀ ਹਾਲ ਹੈ ਕਿ ਨਹੀਂ ਕਿਸੇ ਦੀ ਆਪਸ ਵਿੱਚ ਗੱਲ ਕਹਿ ਕੇ ਰਾਜ਼ੀ ਨੀ ਹੈਗੇ। ਪਰ
ਹਾਂਜੀ ਹੋਰ ਟਾਈਮ ਹੀ ਨੀ ਕਿਸੇ ਕੋਲ ਕਿਸੇ ਲਈ ਵੀ ਅੱਗੇ ਹੁੰਦਾ ਸੀਗਾ। ਜਿਵੇਂ ਹੁਣ ਚਚ ਚਾਚੇ, ਤਾਏ ਦੇ ਮਾਸੀਆਂ ਦੇ ਬੂਆ ਦੇ ਹਨਾ ਸਾਰੇ ਕੱਠੇ ਹੋ ਕੇ ਸਾਰੇ ਟਾਇਮ ਸਪੈਟ ਕਰ ਸੀ ਹੁਣ ਉਹੀ ਸੋਚਦੇ ਸੀਗੇ ਵੀ ਹੁਣ ਦੇਖੋ ਛੁੱਟੀਆਂ ਆਣੀਆਂ ਨੇ ਬਟ ਟਾਈਮ ਕਿਸੇ ਕੋਲ ਨੀ ਹੁੰਦਾ। ਫਿਰ ਇੱਕ ਦੂਸਰੇ
ਹਾਂ। ਬਿਲਕੁਲ-ਬਿਲਕੁਲ ਸਹੀ ਕਹਿ ਰਹੇ ਹੋ। ਜੇ ਕਈ ਵਾਰੀ ਸਾਰੇ ਮਿਲ ਵੀ ਜਾਣ ਤੇ ਥੋੜੀ ਦੇਰ ਗੱਲ ਕਰਕੇ ਵੀ ਫੋਨਾਂ ਚ ਵੜ ਜਾਂਦੇ ਨੇ। ਇਹ ਬੜਾ ਪੰਗਾ ਹੈਗਾ ਸਭ ਤੋਂ ਜ਼ਿਆਦਾ ਕਿ ਛੇ ਬੰਦੇ ਬੈਠੇ ਕਨੇ ਛੇਓਂ ਛੇਂ ਫੋਨ ਵਿੱਚ ਲੱਗੇਦੇ ਮੈਂ ਕਈ ਵਾਰ ਲੱਗਦਾ ਕਿ ਕੀ ਹੈਗਾ ਯਾਰ ਫੋਨ ਨੇ ਨਾ ਮਤਲਬ ਸਾਡੀ ਜਗਾ ਲੈ ਲੀ ਏ। ਇੱਕਦਮ ਵੀ ਬਿਲਕੁਲ।
ਉਹੀ ਤਾਂ ਵੀ ਅੱਗੇ ਚਲੋ ਹੁੰਦਾ ਸੀ ਵੀ ਜੁਆਇੰਟ ਫੈਮਿਲੀ ਹੁੰਦੀ ਸੀ ਹਨਾ। ਬਟ ਹੁਣ ਅੱਗੇ ਜਆਇੰਟ ਫੈਮਿਲੀ 'ਚ ਵੀ ਲੋਕ ਰਹਿ ਲੈਂਦੇ ਸੀ। ਬਟ ਹੁਣ ਨਿਊਕਲੀਅਰ ਦੇ ਨਾਲ ਵੀ ਦੇਖੋ ਕਿੰਨੇ ਜ਼ਿਆਦਾ ਜਿਵੇਂ ਰਿਸ਼ਤੇ ਟੁੱਟ ਰਹੇ ਨੇ ਹਨਾ। ਫੇਰ ਵੀ ਨੀ ਪ ਰਹਿ ਪਾ ਰਹੇ ਹੈਗੇ ਸਾਰੇ।
ਹਾਂਜੀ ਨਾ-ਨਾ, ਨਾ ਅੱਜ-ਕੱਲ੍ਹ ਤੇ ਮਤਲਬ ਐਵੇਂ ਲੱਗਦਾ ਕਿ ਹਰ ਕੋਈ ਇਕੱਲਾ ਰਹਿਣਾ ਚਾਹਦਾ। ਦੋ ਬੰਦੇ ਵੀ ਰਹਿ ਰਹੇ ਹੋਣ ਨਾ ਇੱਕ ਮਕਾਨ ਵਿੱਚ ਤੇ ਉਹਨਾਂ ਵੀ ਪ੍ਰੋਬਲਮ ਹੈਗੀ ਇੱਕ ਦੂਜੇ ਨਾਲ ਕਿ ਕਿਉਂ-ਕਿਉਂ ਰਹਿ ਰਹੇ ਆ ਅਸੀਂ ਉਹ ਹਾਲ ਹੋਇਆ ਪਿਆ ਹੁਣ ਤੇ। ਪਰ ਹੈਗੇ ਕਿ ਪਰ ਮੈਨੂੰ ਲੱਗਿਆ ਜੁਆਇੰਟ ਫੈਮਿਲੀ ਦੇ ਬਹੁਤ ਬੈਨੀਫਿਟ ਰਹਿੰਦੇ ਨੇ। ਪਰ ਜੋ ਮਰਜੀ ਹੈਗਾ।
ਉਹ 'ਚ ਆਏ ਹੁੰਦਾ ਵੀ ਹੁਣ ਚਲੋ ਗੱਲਬਾਤ ਵੀ ਵਧੀਆ ਹਨਾ ਇੱਕ ਦੂਸਰੇ ਨਾਲ ਹੁੰਦੀ। ਬਾਕੀ ਕੰਮ ਵਗੈਰਾ ਦੀ ਵੀ
ਹਾਂ ਓਈ ਨਾ
ਨੇੜੀਏ ਦਾ ਸਾਰਾ ਕੰਮ ਨੇੜੀ ਆ, ਤੇ ਹੋਰ
ਹਾਂਜੀ। ਇਹੀ ਤਾਂ ਫਰਕ ਪੈਂਦਾ ਹੈਗਾ, ਕਿ ਕੰਮ ਵੀ ਡਿਵਾਈਡ ਹੋ ਗਿਆ, ਸਾਰਾ ਕੁਛ ਹੋਰ ਫਰਕ ਪੈ ਜਾਂਦਾ ਹੈ। ਨਾਲੇ ਤੁਸੀਂ ਦੇਖੋ ਕਿੱਥੇ ਜਾਣਾ ਹੈਗਾ? ਬੱਚਿਆਂ ਨੂੰ ਛੱਡ ਵੀ ਗਏ, ਕੋਈ ਸੁੱਖ ਦੁੱਖ ਹੈਗਾ, ਆਉਣਾ ਜਾਣਾ ਹਰ ਜਗ੍ਹਾ, ਬੱਚੇ ਵੀ ਨਾਲ ਨਹੀਂ ਬੰਦਾ ਲੈ ਕੇ ਜਾ ਸਕਦਾ। ਛੋਟੇ ਬੱਚੇ ਨੇ ਇਹਦੇ, ਤਾਂ ਕਰਕੇ। ਤੇ ਇਹ ਰਹਿੰਦਾ ਹੈ, ਕਿ ਚਲੋ ਕੋਈ ਨੀ ਚਾਚੀ, ਤਾਈ ਹੈਗੀਆਂ ਨੇ, ਤਾਂ ਬੰਦਾ ਕਹਿੰਦਾ ਚਲੋ, ਅਸੀਂ ਬੇਫਿਕਰ ਹੋ ਕੇ ਜਾ ਆ ਸਕਦੇ ਆ, ਬੱਚਿਆਂ ਨੂੰ ਕੋਈ ਰੋਟੀ ਦੀ ਕੋਈ ਟੈਨਸ਼ਨ ਨਹੀਂ। ਐ ਚੀਜ਼ਾਂ ਹੁੰਦੀਆਂ ਨੇ।
ਘਰ ਦੀ ਵੀ ਸੇਫਟੀ ਹੁੰਦੀ ਆ ਨਾ, ਘਰ ਦੀ ਵੀ, ਵੀ ਚਲੋ ਹੈਗਾ ਕੋਈ ਪਰਸਨ ਘਰ। ਤੇ ਛੱਡ ਕੇ ਜਾ ਸਕਦੇ ਆ।
ਬਿਲਕੁਲ ਹਾਂਜੀ, ਸੇਫਟੀ ਪਰਪਜ਼ ਤੋਂ ਵੀ ਬਹੁਤ ਹੈਗਾ ਹੈ, ਅੱਜ-ਕੱਲ੍ਹ ਪਰ ਦੇਖੋ ਨਾ ਅੱਜ ਕੱਲ ਜਿਹਨਾ ਦੇ ਜੁਆਇੰਟ ਫੈਮਲੀਆ ਨੇ ਉਹਨਾ ਨੂੰ ਵੀ ਪ੍ਰੋਬਲਮ ਏ, ਅੱਜ ਕੱਲ੍ਹ, ਉਹੀ ਨਾ ਰਿਸ਼ਤੇ ਵੀ ਤੇ ਤੁਹਾਨੂੰ ਪਤਾ ਕਿਹੋ ਜਿਹੇ ਹੁੰਦੇ ਰਹੇ ਨੇ, ਅੱਜ ਕੱਲ੍ਹ ਬ ਬੱਚੇ ਵੀ ਸੇਫ ਨੀ ਹੈਗੇ ਕਿਸੇ ਨਾਲ, ਸਹੀ ਦੱਸਾ ਤੇ ਆਪਣੇ, ਤੁਸੀ ਕਹੋ ਕਿ ਅਸੀ ਕਿਸੇ ਨੂੰ ਕਿਸੇ ਦੇ ਭਰੋਸੇ ਛੱਡ ਨਹੀ ਸਕਦੇ, ਅਸੀ ਅੱਜ ਕੱਲ੍ਹ।
ਨਹੀ ਆਪਾ ਆਪਣੇ ਬੱਚੇ ਨੂੰ ਵੀ ਕਿਤੇ ਵੀ ਭੇਜ ਸਕਦੇ, ਕਿਤੇ ਵੀ ਨਹੀ ਭੇਜ ਸਕਦੇ। ਅੱਜ ਕੱਲ੍ਹ ਤਾ ਫੈਮਲੀ ਦੇ ਵਿੱਚ ਵੀ ਟਰਸਟ ਨਹੀ ਨਾ ਐਵੇ ਰਿਹਾ ਹੈਗਾ, ਨਹੀ ਤਾ ਅੱਗੇ ਚਲੋ ਹੁੰਦਾ ਸੀਗਾ। ਜਿੱਦਾ ਮਰਜੀ ਬੱਚੇ ਚਾਚੇ, ਤਾਇਆ ਕੋਲ, ਜਿੱਦਾ ਮਰਜੀ ਖੇਲੀ ਵੀ ਜਾਦੇ ਸੀਗੇ।
ਹਾਜੀ ਹਾ, ਉਹੀ ਤੇ।
ਹੁਣ, ਹੁਣ ਤੇ ਹੈ ਈ ਨੀ ਕੋਈ ਹਾਲ ਈ। ਨਾਲੇ ਦੇਖੋ, ਅਸੀ ਵੀ ਸੁਸਾਇਟੀ ਚ ਰਹਿ ਰਹੇ ਆ। ਤੇ, ਇੱਕ ਸੋਸ਼ਲ ਮੀਡੀਆ ਨੇ ਕੁਝ ਜਿਆਦਾ ਅਵੇਅਰ ਵੀ ਕਰਤਾ, ਉਹ ਕਈ ਵਾਰ ਤਾ ਲੱਗਦਾ, ਕਿ ਅਵੇਅਰਨੈਸ ਅੱਛੀ ਹੈਗੀ ਏ, ਪਰ ਜਿਹੜਾ ਓਵਰ ਅਵੇਅਰ ਹੋ ਜਾਦਾ ਨਾ, ਚੀਜਾ ਕਈ ਵਾਰੀ ਬੰਦਾ ਫਿਰ ਉਹ ਕਈ ਲੋਕੀ ਤੇ ਇਹੋ ਜਿਹੇ ਨੇ, ਉਹ ਚੀਜ ਨੂੰ ਗਲਤ ਨਜ਼ਰ ਤੋ ਹੀ ਦੇਖਦੇ ਨੇ, ਭਾਵੇ ਸਾਮਣੇ ਵਾਲਾ ਠੀਕ ਵੀ ਹੋਏ। ਕਈ ਵਾਰੀ ਉਸ ਚੱਕਰ ਵਿੱਚ, ਅੱਛੇ ਬੰਦੇ ਹੀ ਲਪੇਟੇ ਜਾਦੇ ਨੇ ਫਿਰ, ਇਹ ਵੀ ਚੱਕਰ ਏ।
ਇਹ ਵੀ ਹੈ।
ਇਹ ਬੜਾ ਪ੍ਰੋਬਲਮ ਆ ਅੱਜ ਕੱਲ, ਜਿਹੜੀ ਚੱਲ ਰਹੀ ਏ ਨਾ। ਪਰ ਉਈ ਏ, ਆਣ ਵਾਲੇ ਟਾਈਮ ਵਿੱਚ ਤਾ ਵੇਖੋ, ਪਤਾ ਨੀ। ਲੱਗਦਾ ਇੱਕ- ਇੱਕ ਬੰਦਾ ਇੱਕ- ਇੱਕ ਘਰ ਵਿੱਚ ਰਹੇਗਾ, ਕਈ ਵਾਰ ਲੱਗਦਾ, ਵੇਖ ਕੇ ਤੇ ਮਾਹੌਲ ਜਿਵੇ ਹੈਗਾ।
ਹੋਰ, ਕਿਆ ਜਾ ਫਿਰ ਜਿੰਨਾ ਦੇ ਹੁੰਦੇ ਵੀ ਨੇ, ਉਹ ਜਿਵੇ ਬਾਹਰ ਬੂਰ ਭੇਜ ਦਿੰਦੇ ਨੇ ਹਨਾ ਹੋਰ, ਉਹਦੇ ਵਿੱਚ ਤੇ।
ਬਾਹਰ ਦਾ ਤੇ ਦੇਖੋ ਬੱਚਿਆ ਨੂੰ, ਅੱਜ ਕਲ੍ਹ ਬਹੁਤ ਟਰੈਡ ਹੋਇਆ ਪਿਆ ਏ।
ਹੋਰ ਕੀ ਏ।
ਸਾਰਿਆ ਨੂੰ ਹੈਗਾ ਕਿ ਹਾ, ਵੇਖਾ ਵੇਖੀਏ ਅਸੀ ਬਾਹਰ ਨਿਕਲੀਏ। ਹਰ ਕਿਸੇ ਨੂੰ ਹੈਗਾ ਪੈਸਾ ਕਮਾਈਏ ਕਰੀਏ, ਉਹੀ ਹੈਗਾ।
ਅੱਗੇ ਹੁੰਦਾ ਸੀ ਵੀ, ਵੱਡੇ- ਵੱਡੇ ਵੇਖੋ, ਵਿਹੜੇ ਵਗੈਰਾ ਹੁੰਦੇ। ਵੀ ਸੀ ਹਨਾ, ਹਨਾ ਉੱਥੇ ਬੈਠ ਕੇ ਸਾਰੇ ਇਕੱਠੇ ਕੱਠੇ ਖੇਲਦੇ, ਸਾਰਾ ਕੁਛ ਕਰਦੇ ਸੀ, ਕਿੰਨੀ ਇੰਜੋਏਮੈਂਟ ਹੁੰਦੀ ਸੀ, ਬਹੁਤ। ਉਹ ਵਾਲਾ ਟਾਈਮ ਵੀ, ਕਈ ਵਾਰ ਯਾਦ ਆ ਜਾਦਾ ਏ।
ਹਾਜੀ ਨਹੀ ਉਹੀ ਕਹਿ ਰਹੀ ਨਾ, ਪਹਿਲੇ ਇਹ ਮੋਬਾਇਲ ਐਡਰੋਇਡ ਫੋਨ ਨਹੀ ਹੈਗੇ ਸੀ। ਤੇ ਤੁਸੀ ਵੇਖੋ ਬੱਚਿਆ ਨੇ, ਅਸੀ ਵੀ ਖੇਡੇ ਨੇ, ਖੇਡਓ ਸਾਰੇ ਜਨੇ, ਅਸੀ ਆਪਣਾ ਇਹ ਆਪਣਾ ਖੇਡਦੇ ਸੀ, ਊਚ ਨੀਚ ਕਾ ਪਾਪੜਾ, ਉਹ ਗਰਮ ਪਿੱਠੂ, ਪਤਾ ਨੀ ਕਿਹੜੇ- ਕਿਹੜੇ, ਕਿਹੜੇ- ਕਿਹੜੇ ਗੇਮ ਹੈਗੇ ਸੀ। ਤੇ ਗਰਮੀਆਂ ਵਿੱਚ ਵੀ ਸਾਨੂੰ ਫੀਲ ਨਹੀ ਹੁੰਦਾ ਸੀ। ਗਰਮੀ ਮਤਲਬ ਪਹਿਲੇ ਤੇ ਦੇਖੋ ਗਲੋਬਲ ਵਾਰਮਿੰਗ ਨਹੀ ਸੀ। ਤੇ ਗਰਮੀ ਦਾ ਵੀ ਇੰਨਾ ਪਤਾ ਨੀ ਲੱਗਦਾ ਸੀ। ਗਰਮੀਆ ਵੀ ਅੱਛੀਆ ਲੱਗਦੀ ਸੀ ਗਰਮੀ ਆਏਗੀ ਹਾ ਖਾਵਾਗੇ ਅਸੀ ਅੰਬ ਖਾਵਾਗੇ। ਠੰਡੇ ਪਾਣੀ ਨਾਲ ਨਾਵਾਗੇ ਮਤਲਬ ਅੱਛਾ ਲੱਗਦਾ ਸੀ, ਬੜੀ ਚੀਜਾ ਸੀ। ਇਹੋ ਜਿਹੀਆ ਪਰ ਹੁਣ ਤੇ ਉਹ ਸਾਰੀ ਚੀਜਾ ਫੋਨ ਨੇ ਲੈ ਲਈਆ। ਆਏ ਨਾ- ਨਾ-ਨਾ ਹੱਲੇ ਤੱਕ। ਮੈ ਕਹਿ ਰਹੀ ਆ ਗਰਮੀ ਇੰਨੀ ਪੈ ਰਹੀ ਆ, ਹਾਲੇ ਵੀ ਅੰਬ ਦਾ ਸਵਾਦ ਨੀ ਹੈਗਾ ਤਾ ਵੀ।
ਹਾਜੀ ਜੀ, ਨਹੀ ਹੈ ਉਹ ਟੇਸਟ ਤਾ ਆਉਦਾ ਨੀ।
ਉ ਹਮ ਅਸੀ ਜਿਹੜੇ ਖਾਏ ਨੇ ਨਾ ਆਪਣੇ ਟਾਈਮ ਬਚਪਨ ਵਿੱਚ ਉਹ ਚੀਜਾ ਤੇ ਹੈ ਨੀ ਬਿਲਕੁਲ ਵੀ ਕਿ ਹਾਂ ਅਸੀ ਨਾਈਨਟੀਜ਼ ਦੇ ਹੈਗੇ ਆ ਤੇ। ਅਸੀ ਕਹੀਏ ਕਿ ਅਸੀ ਉਹ ਵਾਲੇ ਫਰੂਟ। ਹੁਣ ਤੇ ਤੁਸੀ ਲੀਚੀ ਲਾਲੋ ਦਿਖਦੀ ਏ ਇੱਕ ਐਗਜਾਮਪਲ ਲੈ ਲਓ ਲੀਚੀ। ਲੀਚੀ ਟਾਵਾ-ਟਾਵਾ ਦਿਖਦੀ ਏ, ਉਹ ਸਵਾਦ ਈ ਨੀ ਹੈਗਾ ਲੀਚੀ ਚ। ਵੇਖਿਆ ਜਾਏ ਤੇ, ਤੇ ਉਹੀ ਪਹਿਲੇ ਆਉਦਾ ਸੀ ਕਿ ਹਾਂਜੀ, ਉਹੀ ਨਾ ਸੋਚਣਾ ਪੈਂਦਾ ਪਹਿਲੇ ਬੰਦਾ ਚਾਰ ਵਾਰ ਸੋਚਦਾ ਹੈਗਾ ਕਿ ਕਿੰਨੀ ਲਵਾਂ ਅੱਧਾ ਕਿੱਲੋ ਨਾ ਸਰਨਾ ਨੀ ਹੈਗਾ ਘਰਦਾ ਸਭ ਦਾ ਇਹ ਚੱਕਰ ਏ
ਹੋਰ
ਪਹਿਲੇ ਤੋਂ ਹੁੰਦਾ ਸੀ, ਕਿ ਵੱਡੇ -ਵੱਡੇ ਵਿਹੜੇ ਨੇ ਉਹ ਤਰਬੂਜ, ਅੰਬ ਲੈ ਕੇ ਆਓ ਸਾਰੇ ਫੈਮਲੀ ਉਹ ਵੱਡੇ- ਵੱਡੇ ਟੱਬਾਂ ਚ ਪਾ ਠੰਡੇ ਪਾਣੀ ਪਾ ਛੱਡਦੇ ਸੀ, ਫਰਿੱਜ ਚ ਰੱਖਦੇ ਹੀ ਨਹੀਂ ਸੀ। ਉਹ ਕੱ ਤੇ ਸਭ ਨੇ ਬਹਿ ਕੇ ਖਾਣੇ ਘਰਦਾ ਵੱਡਾ ਬੰਦਾ ਬਹਿ ਕੇ ਕੱਟਦਾ ਸੀ ਸਭ ਬੱਚੇ ਸਾਰੇ ਫੈਮਲੀਜ ਜਿੰਨੇ ਮੈਂਬਰ ਉਹ ਸਾਰੇ ਖਾਂਦੇ ਸੀ ਇੱਕ -ਇੱਕ ਪੀਸ।
ਹੋਰ, ਕਿਆ ਆ।
ਹੁਣ ਤੇ ਇਕੱਲੇ -ਇਕੱਲੇ ਵੀ ਹੈਗੇ ਨੇ ਤਾਂ ਵੀ ਫਰੂਟ ਸੜ ਜਾਂਦਾ ਫਰਿੱਜ 'ਚ ਪਏ -ਪਏ ਕਈ ਵਾਰ ਤਾਂ
ਹੁਣ। ਬਾਈ ਬੱਚਿਆਂ ਨੂੰ ਜਿਹੜਾ ਪਸੰਦ ਆ, ਬਸ ਬੱਚੇ ਉਹੀ ਖਾਣਗੇ, ਜਿਹੜਾ ਨਹੀਂ ਪਸੰਦ ਉਹ ਤਾਂ ਖਾਣਾ ਹੀ ਨਹੀਂ।
ਨਾ- ਨਾ ਔਰ ਉਹ ਵੀ ਜਿਹੜਾ ਪਸੰਦ ਹੈ, ਕੱਟ ਕੇ ਦਿਓਗੇ ਤਾਂ ਖਾਣਗੇ।
ਹਾਂ ਨਹੀਂ ਆਪੇ ਚੱਕ ਕੇ ਤਾਂ ਖਾਣਾ ਹੀ ਨੀ ਬੱਚਿਆਂ ਨੇ ਵੱਡੇ ਨੀ ਖਾਂਦੇ ਆਪੇ ਕੇ ਤਾਂ
ਹਾਂ, ਉਹੀ-ਉਹੀ ਸਹੀ ਬਿਲਕੁਲ ਸਹੀ ਇਹ ਬਿਲਕੁਲ ਯੂਨੀਵਰਸਲ ਟਰੂਥ ਹੈਗਾ ਐਂ। ਕਿ ਵੱਡਿਆਂ ਨੂੰ ਵੀ ਉਹ ਕਹਿ ਦੋ ਨਾ, ਇਹ ਪਿਆ ਸੜਦਾ ਪਿਆ ਲੈ ਕੇ ਆਏ ਖਾਂਦੇ ਕਿਉਂ ਨਹੀ? ਕੱਢ ਦਿਓ, ਅਰੇ ਕੱਟ ਦਿਉ, ਐਲੋ ਪਲੇਟ ਚਾਕੂ ਕੱਟ ਲਓ ਆਪੇ
ਹੋਰ, ਕਿਆ, ਇਹ ਤਾਂ ਹੈ।
ਕੱਲ੍ਹ ਨਹੀ। ਉਹੀ ਹੈਗਾ, ਕਿਤੇ ਨਾ ਕਿਤੇ ਸਹੀ ਦੱਸਾਂ ਤੇ ਮੈਨੂੰ ਲੱਗਦਾ ਕਿ ਘਰ ਦੀ ਲੇਡੀਜ਼ ਦੀ ਵੀ ਸਾਡੀ ਵੀ ਗਲਤੀ ਹੁੰਦੀ ਹੈ, ਕਿ ਅਸੀਂ ਵੀ ਥੋੜਾ ਉਹਨਾਂ ਨੂੰ ਨਾ ਇੰਨਾ ਡਿਪੈਂਡੈਂਟ ਕਰ ਦਿੰਦੇ ਹਾਂ ਹਰ ਕੀ ਸਾਹਮਣੇ ਵੀ ਰੱਖ ਕੇ ਉਹਨਾਂ ਦੇ ਅੱਗੇ ਕਿ ਹਾਂ ਐਲੋ ਜੀ। ਜਿੰਨੀ ਜ਼ਿਆਦਾ ਸਰਵਿਸ ਅਵੇਲੇਬਲ ਹੋਏਗੀ ਉਹਨਾ ਬੰਦਾ ਵਿਗੜੇਗਾ, ਸਿੱਧੀ ਗੱਲ ਐਹ ਚੀਜ਼ਾਂ ਹੈਗੀਆਂ ਨੇ ਤੇ, ਬੰਦਾ ਕਹਿੰਦਾ ਕੀ, ਪਰ ਇਹ ਦੇਖੋ ਹਰ ਫੈਮਲੀ ਮੈਂਬਰ ਦੀ ਆਪਣੀ -ਆਪਣੀ ਰਿਸਪੋਂਸੀਬਿਲਟੀ ਜੇ ਸਮਝੇ ਨਾ ਹਰ ਕੋਈ ਤੇ ਘਰ ਵੀ ਸਹੀ ਚੱਲਣ ਕੋਈ ਦਿੱਕਤ ਨਾ ਹੋਏ ਫਿਰ- ਫ- ਫਿਰ ਭਾਵੇਂ ਜੁਆਇੰਟ ਫੈਮਲੀ ਹੋਏ ਭਾਵੇਂ ਸਿੰਗਲ ਹੋਏ ਸਭ ਸਹੀ ਚੱਲੇਗਾ।
ਹਾਂਜੀ।
ਜੇ ਕਹੋ ਕਿ ਇੱਕ ਬੰਦੇ ਤੇ ਸਾਰਾ ਅਸੀਂ ਭਾਰ ਪਾ ਦਿਆਗੇ ਨਾ ਉਹ ਔਖਾ ਹੋ ਜਾਂਦਾ ਬੜਾ
ਉਹ ਤਾਂ ਫੇਰ ਐਵੇਂ ਹੁੰਦਾ ਵੀ ਹੁਣ ਚਲੋ ਐਵੇਂ ਆ ਵੀ ਨਿਊਕਲੀਅਰ ਚ ਕਈ ਵਧੀਆ ਵੀ ਰਹਿ ਰਹੇ ਨੇ, ਕਈ ਜੁਆਇੰਟ ਚ ਵੀ ਵਧੀਆ, ਹੁਣ ਸਿਰਫ ਸਾਰਿਆਂ ਦਾ ਆਪਣਾ -ਆਪਣਾ ਸਿਸ ਟਮ ਹੈ ਬਸ
ਹਾਂ ਉਹੀ ਮੈਂ ਕਹਿ ਰਹੀ ਨਾ
ਐਵੇਂ ਵੀ ਆਪਣੇ ਘਰ ਦਾ ਹੀ ਕਰਨਾ ਹਰੇਕ ਨੂੰ ਇੰਨਾ ਔਖਾ ਹੋ ਜਾਂਦਾ ਹਨਾ, ਜੁਆਇੰਟ ਫੈਮਲੀ 'ਚ ਤਾਂ ਫਿਰ ਦੇਖੋ ਕੰਮ ਵੀ ਕਿੰਨੇ ਹੁੰਦੇ ਆ ਸਾਰਾ ਕੁਛ
ਬਹੁਤ ਹਾਂ, ਸਹੀ ਗੱਲ ਹੈ, ਸਹੀ ਗੱਲ ਹੈ। ਹਾਂ, ਜੁਆਇੰਟ ਫੈਮਲੀ ਦੇਖੋ ਡਿਊਟੀਆਂ ਵ- ਵੰਡਦੇ ਨੇ ਕਿ ਦੁਪਹਿਰ ਦੀ ਰੋਟੀ ਐਹ ਬਣਾਏਗੀ ਸ਼ਾਮ ਦੀ ਐਹ ਬਣਾਏਗੀ। ਜਦੋਂ ਹੁਣ ਮੇਰੀ ਜਦ ਦੁਪਹਿਰ ਦੀ ਡਿਊਟੀ ਆਏਗੀ ਮੈਂ ਤੇ ਬਣਾ ਕੇ ਵਿਹਲੀ ਹੋ ਗਈ। ਜਿੰਨੇ ਫਿਰ ਮੈਨੂੰ ਤਾਂ ਰਾਤ ਕੀ ਅੱਛਾ ਲੱਗੇਗਾ ਨਾ, ਕਿ ਮੇਰੀ ਖਤਮ ਹੋ ਗਈ ਡਿਊਟੀ ਰਾਤੀ ਤੋਂ ਮੈਨੂੰ ਬਣੀ -ਬਣਾਈ ਮਿਲਣੀ ਐਂ। ਪਰ ਜਿੰਨੇ ਰਾਤੀ ਕੰਮ ਕਰਨਾ। ਉਹਦੇ ਵਾਸਤੇ ਪੰਗਾ ਹੈਗਾ ਗਰਮੀ 'ਚ ਉਹਨੇ ਕਹਿਣਾ ਮੈਨੂੰ ਮੇਰੇ ਵਾਸਤੇ ਪੰਗਾ ਪੈ ਗਿਆ। ਰਾਤੀ
ਹੋਰ ਕਿਆ, ਇਹ ਤਾਂ ਹੈ। ਕਿਸੇ ਨਾ ਕਿਸੇ ਉਹ ਤਾਂ ਹੁਣ ਕਰਨਾ ਹੀ ਪੈਣਾ ਕਿਸੇ ਨੂੰ ਦੁਪਹਿਰ, ਕਿਸੇ ਨੂੰ ਸ਼ਾਮ ਨੂੰ ਫਿਰ ਕਰਨਾ ਤਾਂ ਪੈਣਾ ਹੀ
ਆ ਹਾਂ। ਪਰ -ਪਰ ਪਤਾ ਉਹਦੇ ਨਾਲ ਨਾ ਬੜਾ ਭਾਰ ਹਲਕਾ ਵੀ ਹੋ ਜਾਂਦਾ, ਇਹ ਵੀ ਤਾਂ ਗੱਲ ਹੈ ਨਾ ਫਿਰ
ਇਹ ਵੀ ਹੈ ਫ ਡਿਵਾਈ ਨਹੀਂ ਹੀ ਫੇਰ ਸਾਰਾ ਕੰਮ ਖੁਦ ਕਰਨਾ।
ਹਾਂ, ਪਰ ਹੁਣ ਦੇਖੋ ਜੁਆਇੰਟ ਫੈਮਲੀ ਚ ਰਹਿ ਕਿੰਨੇ ਗਏ? ਅੱਜ ਕੱਲ ਉਹੀਓ ਹੈਗਾ, ਇੱਕ-ਇੱਕ ਬੱਚਾ ਮੀਆਂ ਬੀਵੀ ਹੋ ਗਏ ਅੱਜ- ਕੱਲ ਮਾਂ ਪਿਓ ਨਾਲ ਵੀ ਕੌਣ ਇੰਨਾ ਰਹਿ ਰਿਹਾ ਹਰ ਕੋਈ ਅੱਜ ਕੱਲ੍ਹ ਤਾਂ ਇਹੋ ਜਿਹਾ ਵੀ ਸੁਣੇ ਨੇ ਕੇਸ ਕਿ ਵਿਆਹ ਹੁੰਦੇ ਮਾਂ-ਪਿਓ ਵੀ ਬੱਚਿਆਂ ਨੂੰ ਵੱਖਰਾ ਹੀ ਕਰ ਦਿੰਦੇ ਨੇ ਕਿ ਤੁਸੀਂ ਆਰਾਮ ਨਾਲ ਰਹੋ। ਅਸੀਂ ਵੀ ਆਰਾਮ ਨਾਲ ਰਵਾਂਗੇ। ਅੱਜ-ਕੱਲ੍ਹ ਕੋਈ ਇੰਟਰਫੇਅਰਸ ਨਹੀਂ ਚਾਹੁੰਦਾ ਨਾ, ਆਪਣੇ ਲਾਈਫ ਵਿੱਚ ਸਭ ਕਹਿੰਦੇ ਨੇ ਸਾਨੂੰ ਚਾਹੀਦੀ ਏ ਪ੍ਰਵੇਸੀ ਪ੍ਰਵੇਸੀ ਬਸ। ਹਰ ਕੋਈ ਚਾਹ ਰਿਹਾ, ਭਾਵੇਂ ਛੋਟਾ ਭਾਵੇਂ ਵੱਡਾ ਕੋਈ ਵੀ ਹੋਵੇ। ਉਹ ਚੀਜ਼ ਹੈਗੀ ਹੈ, ਤਾਂ ਕਰ
ਹੋਰ ਅੱਗੇ ਸੁਣ ਵੀ ਲੈਂਦੇ ਸੀ, ਨਾ ਇੱਕ ਦੂਸਰੇ ਦੀ ਹੁਣ ਸੁਣਦੇ ਵੀ ਨੀ ਨਾ
ਉਹੀ ਉਹੀ ਕਹਿ ਰਹੀ ਆ ਨਾ, ਇਹੀ ਤਾਂ ਪ੍ਰੋਬਲਮ ਹੋਈ ਪਈ ਆ ਸਾਰੇ ਹੁਣ। ਪਰ ਉਹੀ ਹੈ, ਕਿ ਦੇਖੋ ਜਿੰਨੇ ਜਿਹੜਾ ਜਿਹਦੇ ਤੇ ਬੀਤਦੀ ਉਹੀ ਜਾਣਦਾ ਸਹੀ ਦੱਸਾਂ ਤੇ ਮੈਂ ਗੱਲ ਤੇ।
ਇਹ ਤਾਂ ਹੈ
ਕਰ ਸਕਦਾ ਨਾ ਜਿਹਨੂੰ ਪਤਾ ਹੋਏਗਾ, ਜਿਹਦੇ ਤੇ ਬੀਤੀ ਹੈ ਉਹੀ ਜਾਣ ਸਕਦਾ ਹੈ, ਸਾਰੀ ਚੀਜ਼ਾਂ।
ਹਾਂਜੀ ਇਹ ਤਾਂ ਹੈ, ਚਲੋ ਫੇਰ ਕਦੇ ਕਰਾਂਗੇ, ਹਾਂਜੀ।
ਹਾਂਜੀ -ਹਾਂਜੀ, ਠੀਕ ਐ ਜੀ। ਓਕੇ ਜੀ, ਸਤਿ ਸ੍ਰੀ ਅਕਾਲ ਹਾਂਜੀ- ਹਾਂਜੀ ਡੈਫੀਨੇਟਲੀ-ਡੈਫੀਨੇਟਲੀ ਸਾਸਰੀਆ ਕਾਲ ਜੀ। ਓਕੇ-ਓਕੇ।